ਹੈਲੋ,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
ਹੋਰ ਸੁਣਾਓ? ਵਧੀਆ- ਵਧੀਆ ਤੁਸੀਂ ਸੁਣਾਓ?
ਬਿਜੀ ਤੇ ਨਹੀਂ ਸੀ।
ਨਹੀਂ- ਨਹੀਂ ਬਸ ਬੈਠੀ ਹੋਈ ਸੀ ਮੈਂ ਐਵੇਂ ਹੀ।
ਅੱਛਾ, ਅੱਛਾ। ਮੈਂ ਤੇ ਤਾਂ ਫੋਨ ਕੀਤਾ, ਕੀ ਮੈਨੂੰ ਤੁਸੀਂ ਕੋਈ ਇੱਥੋਂ ਦਾ ਵਧੀਆ ਜੁਵੈਲਰ ਦੱਸੋ, ਮੈਂ ਨਾ ਇੱਕ ਗੋਲਡ ਰਿੰਗ ਲੈਣੀ ਆ ਆਪਣੇ ਲਈ।
ਅੱਛਾ-ਅੱਛਾ ਕੋਈ ਨਹੀਂ।
ਨਵੇ ਆਏ ਆ ਨਾ ਇੱਥੇ ਟਰੱਸਟ ਹੈ ਨੀ ਸਾਰੀ ਸ਼ੋਪਿੰਗ ਤੇ ਅਸੀਂ ਪੈਲੇ ਆਪਣਾ ਬਰੇਲੀ। ਤੋਂ ਹੀ ਕੀਤੀ ਹੋਈ ਹੈ, ਤੇ ਹੁਣ ਅਸੀਂ ਇਥੇ ਨਵੇਂ ਆਏ ਆ ਤੇ ਫੇਰ, ਮੈਨੂੰ ਸਮਝ ਹੀ ਨਹੀਂ ਆ ਰਿਹਾ। ਤੇ ਤੁਸੀਂ ਉਹ ਜਿਨਾਂ ਨੂੰ ਅਸੀਂ ਜਾਨਨੇ ਆਂ, ਤੇ ਫੇਰ ਤਾਂ ਮੈਂ ਤੁਹਾਨੂੰ ਕੋਲ ਕੀਤਾ। ਤੁਸੀਂ ਇੱਕ-ਦੋ ਜਵੈਲਰਸ ਦੀ ਸ਼ੋਪ ਦੱਸੋ? ਜਿਹੜੇ ਟਰਸਟ ਵਰਦੀ ਹੋਣ ਹਨਾ, ਵਧੀਆ ਪ੍ਰੋਡਕਟ ਹੋਣ ਵਰ੍ਹਾਇਟੀ ਵੀ ਹੋਏ।
ਹੂੰ, ਕੋਈ ਨਹੀਂ ਵਧੀਆ ਵੀ ਹੈਗਾ, ਸਭ ਕੁਛ ਵਧੀਆ ਮਿਲਦਾ ਇੱਥੇ ਤਾ।
ਅੱਛਾ, ਅੱਛਾ।
ਹਾਂਜੀ, ਵੈਸ ਤਾਂ ਕਈ ਹੈਗੇ ਨੇ ਇੱਕ ਤੇ ਲਕਸ਼ਮੀ ਜਿਵੈਲਰਸ ਹੈਗਾ। ਓ ਉਹਦੇ ਕੋਲ ਵੀ ਵਧੀਆ ਮਿਲ ਜਾਂਦਾ ਹੈ ਸਮਾਨ। ਨੀ ਹ ਇੱਕ, ਦੋ। ਅਸੀ ਤਾਂ ਜ਼ਿਆਦਾ ਵੈਸੇ ਲਕਸ਼ਮੀ ਜੂਲਰਸ ਕੋਲੋ ਲੈਂਦੇ ਆ। ਸ਼ੁਰੂ ਤੋਂ ੳਦੇ ਤੋਂ ਹੀ ਲੈਂਨੇ ਹਾਂ ਨਾ, ਫਿਰ ਅੱਛੀ ਮਿਲਦੀ ਹੈ ਚੀਜ਼।
ਹਾਂਜੀ-ਹਾਂਜੀ ਤੇ ਪਿਓਰਟੀ ਚੈੱਕ ਠੀਕ ਹੁੰਦਾ।
ਹਾਂਜੀ, ਸਭ ਵਧੀਆ ਹੁੰਦਾ ਓਂਦਾ।
ਹਾਂਜੀ-ਹਾਂਜੀ, ਬਸ ਮੇਰੇ ਹਸਬੈਂਡ ਨੂੰ ਐ ਏ ਕਿ, ਜਿ ਕਿਥੋਂ ਮਰਜ਼ੀ ਲਓ ਹੋਲਮਾਰਕ ਹੋਣੀ ਚਾਹੀਦੀ ਹੈ, ਜਊਲਰੀ ਨਾ।
ਅੱਛਾ-ਅੱਛਾ ਕੋਈ ਨੀ ਵਧੀਆ।
ਦਾ ਇਹ ਬੈਨੀਫਿਟ ਹੁੰਦਾ ਹੈ ਕਿ ਤੁਸੀਂ ਕਿੱਥੇ ਵੀ ਚੇਂਜ ਕਰਾਲੋ। ਉਹਦਾ, ਕਦੀ ਵੈਲਿਊ ਨਾ ਉਹਦੀ ਘੱਟ ਨਹੀਂ ਹੁੰਦੀ।
ਅੱਛਾ।
ਹਾਂਜੀ, ਉਹਦੇ ਉੱਪਰ ਨਾ ਗਵਰਮੈਂਟ ਦੀ ਸਟੈਂਪ ਲੱਗੀ ਹੁੰਦੀ ਏ, ਨਾਈਨ ਵਨ ਸਿਕਸ।
ਅੱਛਾ।
ਤੇ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਨੌਲੇਜ ਹੈ, ਤੇ ਉਹ ਕਹਿ ਰਹੇ ਸੀ ਬਸ ਤੂੰ। ਜਿਹ ਪਤਾ ਕਰ ਲੈਣਾ, ਕਿ ਹੋਲਮਾਰਕ, ਹੋਣੇ ਚਾਹੀਦੇ ਉਹਦੇ ਉੱਤੇ।
ਅੱਛਾ ਜੀ, ਕੋਈ ਨੀ ਵੈਸ ਤਾਂ
ਨਹੀਂ ਉਹ ਲੇਟ ਆਂਦੇ ਨੇ ਆਫਿਸ ਤੋਂ, ਤੇ ਮੈਨੂੰ ਜ਼ਰੂਰੀ ਇੱਕ ਰਿੰਗ ਲੈਣੀ ਏ। ਮਨ ਹੋ ਰਿਹਾ ਮੇਰਾ। ਤੇ ਮੇਰਾ ਬਡੇ ਵੀ ਆ ਰਿਹਾ, ਪੈਸੇ ਵੀ ਇਕੱਠੇ ਹੋਏ ਨੇ, ਮੈਂ ਕਿਹਾ ਫੇਰ ਗੋਲਡ ਚ ਇਨਵੈਸਟ ਕਰਨਾ ਠੀਕ ਹੈ।
ਹਾਂਜੀ-ਹਾਂਜੀ ਐ ਤੇ ਹੈਹੀ ਏ, ਹਾਂ ਕੋਈ ਨੀ ਤੁਸੀਂ ਵੇਖ ਲੈਣਾ ਜਾ ਕੇ ਇੱਕ ਵਾਰੀ, ਟਰਾਈ ਕਰ ਲੈਣਾ।
ਕਿੰਦੇ ਕੋਲ ਜਾਵਾਂ ਪਹਿਲੇ, ਲਕਸ਼ਮੀ ਕੋਲ ਚਲੀ ਜਾਵਾਂ। ਅੱਛਾ, ਤੁਸੀਂ ਚੱਲ ਲਓਗੇ ਨਾਲ।
ਹਾਂਜੀ-ਹਾਂਜੀ ਕੋਈ ਨਹੀਂ। ਤੁਸੀਂ ਦੱਸਦੇ ਨਾ ਕਦੋਂ ਜਾਣਾ ਫੇਰ, ਮੈਂ ਆ ਜਾਗੀ ਫੋਨ ਕਰ ਦੇ ਨਾ ਮੈਨੂੰ ਇੱਕ ਵਾਰੀ।
ਠੀਕ ਏ ਤੇ ਡਾਇਮੰਡਸ ਵੀ ਮਿਲ ਜਾਂਦੇ ਨੇ, ਉਹਨਾਂ ਕੋਲੋ
ਡਾਇਮੰਡਸ ਤੇ ਨੀ ਕਦੇ ਅਸੀਂ ਵੀ ਪੁੱਛਿਆ, ਵੈਸੇ ਤਾਂ ਪੁੱਛ ਲੈਣਾ ਤੁਸੀਂ ਇੱਕ ਵਾਰੀ।
ਅੱਛਾ-ਅੱਛਾ ਤੇ ਪਾਇਲ ਮਿਲ ਜਾਏਗੀ ਮੈਨੂੰ ਨਾ ਇੱਕ ਪਾਇਲ ਦਾ ਜੋੜਾ ਵੀ ਚਾਹੀਦਾ।
ਹਾਂਜੀ ਹਾਂ ਕੋਈ ਨੀ ਪਾਇਲ ਵੀ ਮਿਲ ਜਾ।
ਉਹ ਮੈਂ ਕਿਸੇ ਨੂੰ ਗਿਫਟ ਕਰਨਾ, ਤੇ ਹਾਂਜੀ-ਹਾਂਜੀ, ਮੇਰੀ ਭਤੀਜੀ ਏ ਨਾ, ਉਹਦਾ ਬਡੇ ਵੇ, ਤੇ ਉਹਨੂੰ ਮੈਂ ਗਿਫਟ ਕਰਨਾ। ਤੇ ਮੈਂ ਕਿਹਾ ਸੀ ਚਲੋ ਦੋਨੋ ਕੰਮ ਹੋ ਜਾਣਗੇ, ਤੇ। ਅੱਛੀ ਜੀ ਪਾਇਲ ਮਿਲ ਜਾਏ ਕੋਈ। ਹੋਰ ਕਿਹੜਾ ਹੈਗਾ, ਲਕਸ਼ਮੀ ਤੋਂ ਇਲਾਵਾ?
ਇੱਕ ਪਾਇਲ ਜ- ਪਲੱਸ ਹੈਗਾ ਏ।
ਹਾਂਜੀ-ਹਾਂਜੀ। ਵੈਸੇ ਤਾਂ ਮੈਂ ਸੁਣਿਆ ਇੱਥੇ ਤਨਿਸ਼ਕ ਵੀ ਹੈਗਾ ਏ, ਕਲਿਆਣ ਜੂਲਰਸ ਵੀ ਆ ਗਿਆ, ਤੁਸੀਂ ਗਏ ਹੋ ਇਹਨਾਂ ਕੋਲ?
ਨਾ ਅਸੀਂ ਹਲੇ ਉਹਨਾਂ ਕੋਲ ਨੀ ਗਏ ਹੈਗੇ।
ਹੂੰ, ਪਰ ਕਹਿੰਦੇ ਨੇ ਕਲਿਆਣ ਜਿਉਲਰਸ ਵਰਗੀ, ਕੋਈ ਜੂੳਲਰੀ ਦੀ ਸ਼ੋਪ ਨੀ ਹੈਗੀ, ਉਹ ਪੂਰੇ ਓਥੈਂਟਿਕ ਸਮਾਨ ਦਿੰਦੇ ਨੇ, ਨਾਲ ਆਪਣਾ ਪ੍ਰੋਪਰ
ਅੱਛਾ, ਹਾਂਜੀ-ਹਾਂਜੀ।
ਦਿੰਦੇ ਨੇ ਕਿ ਪਿਓਰਟੀ ਚੈੱਕ ਦਿੰਦੇ ਨੇ ਕਿ ਇੰਨਾ ਪਿਓਰ ਇੱਕ ਤੁਹਾਡਾ ਗੋਲਡ ਹੈ।
ਹਾਂਜੀ ਕੋਈ ਨੀ ਤੁਸੀ ਉੱਧਰ ਵੀ ਟ੍ਰਾਈ ਕਰ ਲੈਣਾ। ਜਿੱਥੇ ਤੁਹਾਨੂੰ ਵਧੀਆ ਲੱਗੇ, ਉੱਧਰੋਂ ਲੈ ਲੈਣਾ ਫੇਰ।
ਹਾਂਜੀ-ਹਾਂਜੀ ਮੈਨੂੰ ਤਾਂ ਬਸ ਪਿਓਰਿਟੀ ਦਾ ਹੀ ਹੈ ਕਿਉਂਕਿ ਗੋਲਡ ਦੇਖੋ ਏਡਾ ਮੈਂਗਾ ਹੋ ਗਿਆ।
ਹਾਂਜੀ-ਹਾਂਜੀ ਚ ਨਾ-ਨਾ, ਔਰ। ਤੇ ਆਈਏ, ਅੱਜ ਕੱਲ ਤਾਂ ਬੌਤ ਮਹਿੰਗਾਈ ਹੋਈ ਦੀ ਨਾ, ਇਸ ਕਰਕੇ ਬੰਦਾ ਵੀ ਪਰੇਸ਼ਾਨ ਹੋਇਆ ਵਾ।
ਬਿਲਕੁਲ, ਉਹ ਫਿਰ ਸਮਝ ਵੀ ਨੀ ਆਂਦਾ ਨਾ, ਅਸਲੀ-ਨਕਲੀ ਚ ਵੀ ਥੋੜਾ ਜਿਹਾ ਬੰਦਾ ਉਲਝ ਜਾਂਦਾ।
ਕਨਫਿਊਜ਼ਡ ਹੋਈ ਜਾਂਦਾ ਕਈ ਵਾਰੀ ਨਕਲੀ ਅਸਲੀ ਬਣਾਕੇ ਵੇਚ ਦਿੰਦੇ ਨੇ।
ਬਿਲਕੁਲ-ਬਿਲਕੁਲ, ਉਹ ਕਈ ਵਾਰੀ ਏਟੀਨ ਕੈਰੇਟ ਹੁੰਦਾ, ਉਹ ਕਹਿਣਗੇ ਟਵੰਟੀ ਟੂ ਕੈਰਟ ਫਿਰ ਬਾਅਦ ਚ ਬੰਦਾ ਜਦੋਂ ਵਾਪਿਸ ਕਰਨ ਜਾਏ ਯਾ ਚੇਂਜ ਕਰਨ ਜਾਏ ਨਾ, ਫਿਰ ਪਤਾ ਲੱਗਦਾ, ਕਿ ਹਾਏ-ਹਾਏ ਏਟੀਨ ਕੈਰਟ ਸੀਗਾ।
ਹਾਂਜੀ-ਹਾਂਜੀ, ਇਹ ਤੇ ਪਤਾ ਲੱਗ ਹੀ ਜਾਂਦਾ ਬੰਦੇ ਨੂੰ
ਹਮ ਤੇ ਲਕਸ਼ਮੀ ਵਾਲਾ ਬਿੱਲ ਦੇ ਦਿੰਦਾ ਨਾਲ ਹੀ ਕੱਟ ਕੇ।
ਹਾਂਜੀ ਬਿਲਕੁਲ ਦੇ ਹੀ ਦਿੰਦਾ ਨਾਲ ਹੀ। ਸਾਰੇ, ਅੱਜ ਕੱਲ੍ਹ ਤਾਂ ਸਾਰੇ ਹੀ ਦੇ ਦਿੰਦੇ ਨੇ।
ਹਾਂਜੀ-ਹਾਂਜੀ, ਤੁਸੀਂ ਲਿੱਤਾ ਹੋਇਆ ਲਕਸ਼ਮੀ ਵਾਲੇ ਕੋਲੋਂ ਕੁਛ?
ਹਾਂਜੀ, ਵੈ ਸੈਟ ਹੀ ਬਣਵਾਇਆ ਸੀ ਇੱਕ- ਦੋ ਸਹੀ ਨਿਕ ਵਧ ਮਿਲਿਆ ਸੀ, ਮਤਲਬ ਕਿ ਡਿਜ਼ਾਇਨ ਵੀ ਅੱਛੇ ਬਣਾਦੇ ਨੇ।
ਅੱਛਾ-ਅੱਛਾ ਜੇ ਚੋਕਰ ਸੈਟ ਬਣਵਾਉਣਾ ਹੋਏ ਬਣਾ ਦਿੰਦੇ ਏ।
ਹਾਂਜੀ, ਉਹ ਵੀ ਬਣਾ ਦਿੰਦੇ ਨੇ।
ਨਈ, ਮਤਲਬ ਡਿਜ਼ਾਇਨ ਰੈਡੀ ਮਿਲਦੇ ਨੇ ਉਹਦੇ ਕੋਲ ਜਾਂ ਆਪਣਾ ਦਵੋ ਤਾਂ ਵੀ ਬਣਾ ਦਿੰਦਾ?
ਰੇਡੀ ਵੀ ਮਿਲ ਜਾਦੇ ਨੇ, ਅਗਰ ਤੁਸੀ ਆਪਣੀ ਪਸੰਦ ਦਾ ਬਣਾਣਾ ਤੇ ਉਹ ਵੀ ਬਣਾ ਦੇਣਗੇ।
ਅੱਛਾ-ਅੱਛਾ, ਤੁਸੀਂ ਕਸਟਮਾਈਜ਼ ਕਰਾਇਆ ਸੀ ਜਾਂ ਰੇਡੀਮੇਡ ਲੈਤਾ ਸੀ।
ਨਈ, ਮੈ ਤਾਂ ਰੇਡੀਮੇਡ ਹੀ ਲਿਤਾ ਸੀ ਉਹਨਾਂ ਕੋਲ-
ਅੱਛਾ-ਅੱਛਾ, ਚੱਕਰ ਲੱਗਦਾ ਰਹਿੰਦਾ ਤੁਹਾਡਾ ਉਹਨਾਂ ਕੋਲ।
ਸਾਨੂੰ ਤਾਂ ਕਾਫ਼ੀ ਟਾਈਮ ਹੋ ਗਿਆ ਗਏ ਨੀ ਹੈਗੇ।
ਅੱਛਾ ਜੀ, ਵੈਸੇ ਉਹਨਾਂ ਨੂੰ ਤੁਹਾਡੀ ਪਹਿਚਾਣ ਹੈਗੀ ਏ, ਜੇ ਤੁਹਾਨੂੰ ਨਾਲ ਲੈ ਜਾ।
ਹਾਂਜੀ-ਹਾਂਜੀ, ਹੈਗੀ ਏ, ਕੋਈ ਨੀ ਨਾਲ ਲੈ ਜਾਣਾ ਮੈਨੂੰ।
ਇਥੇ ਤਾਂ ਦੇਖੋ ਅਸੀਂ ਨਵੇ ਹੈਗੇ ਦੀਦੀ। ਫਿਰ ਸਾਨੂੰ ਸਮਝ ਨੀ ਆ ਰਿਹਾ, ਕਿ ਕਿੱਥੋਂ ਲੈਆ ਜਾਏ ਔਰ ਕਿੱਥੋਂ ਨਹੀਂ। ਤੇ ਹਜੇ ਹੁਣ ਤੇ, ਅਸੀਂ ਜਾਣਾ ਨੀ ਵਾਪ ਬਰੇਲੀ, ਕਿਉਂਕਿ ਸਾਰਾ ਸਿਸਟਮ ਨਵੇਂ ਸਿਰੇ ਤੋਂ ਇੱਥੇ ਸੈਟ ਕੀਤਾ ਟ੍ਰਾਂਸਫਰ ਤੋਂ ਬਾਅਦ, ਤੇ ਫੇਰ ਹਜੇ ਤੇ ਕੋਈ ਪੋਸੀਬਲ- ਚੱਕਰ ਹੈ ਨਹੀਂ, ਕਿਉਂਕਿ ਜਾਣਾ ਵੀ ਅਸੀਂ ਫਲਾਈਟ ਤੇ ਹੁੰਦਾ। ਤੇ ਫਿਰ ਉਹ ਬੜਾ ਮਹਿੰਗਾ ਹੀ ਪੈ ਜਾਂਦਾ, ਫਿਰ ਅਸੀਂ ਜਾ ਨਹੀਂ ਪਾਉਂਦੇ
ਔਖਾ ਲੱਗਦਾ ਨਾ ਬੰਦੇ ਨੂੰ
ਹਾਂਜੀ- ਹਾਂਜੀ ਤੇ ਮੇਰੀ ਹਰ ਵਾਰ ਦਾ ਇਹ ਟਾਰਗੇਟ ਹੁੰਦਾ, ਜਦੋ ਵੀ ਕੁਛ ਮੇਰੇ ਕੋਲ ਅਮਾਊਂਟ- ਇਕੱਠਾ ਹੁੰਦਾ, ਤੇ ਮੈਂ ਨਾ ਜ਼ਿਆਦਾਤਰ ਗੋਲਡ ਵਿਚ ਇਨਵੈਸਟ ਕਰਨਾ ਹੀ ਪਸੰਦ ਕਰਨੀ ਆ। ਹਮ, ਔਰ ਮੈਨੂੰ ਸ਼ੌਕ ਵੀ ਸਿਰਫ ਰਿੰਗਸ ਦਾ ਹੀ ਹੈ। ਹੋਰ ਜਿਆਦਾ ਕੁਛ ਮੈ ਪਾਉਦੀ ਨੀ, ਇਕ ਰਿੰਗਜ਼ ਮੈਨੂੰ ਪਤਾ- ਹਥ ਦੇ ਰਿੰਗਜ਼ ਹੋਣੀਆਂ ਚਾਹੀਦੀਆਂ ਨੇ ਜਿਆਦਾ ਸਾਰੀਆਂ ਬੰਦਾ ਬਦਲ- ਬੁਦਲ ਕੇ ਪਾ ਲਏ-
ਹਾਂਜੀ- ਹਾਂਜੀ ਕੋਈ ਨੀ ਤੁਸੀ ਵੇਖ ਆਉਣਾ ਜੋੁਪਸਨਦ ਲੈ ਲੈਣਾ ਤੁਸੀ। ਹਮ, ਹੋਰ ਸੁਣਾਓ?
ਵੈਸੇ ਤਾਂ ਮੇਰਾ ਮਨ ਹੈ। ਕਿ ਮੈ ਆਪਣਾ ਡਿਜ਼ਾਇਨ ਦੇਖ ਕੇ ਉਹਨਾਂ ਨੂੰ ਕਿਹਾਂ ਕਿ ਰਿੰਗ ਇਕ ਤਿਆਰ ਕਰ ਦੋ- ਮੈਨੂੰ, ਮੈਨੂੰ ਰੋਜ਼ ਗੋਲਡ ਦੇ ਨਾਲ ਨਾ ਡਾਇਮੰਡ ਦੀ ਉਹ ਚਾਹੀਦੀ ਹੈ ਕਿ ਰੋਜ਼ ਗੋਲਡ ਦੇ ਨਾਲ ਡਾਇਮੰਡ ਆ ਜੇ, ਚਾਹੇ
ਹਾਂਜੀ, ਕੋਈ ਨਹੀ ਤੁਸੀ ਵੇਖ ਲੈਣਾ ਡਿਜ਼ਾਇਨ ਆਪਣਾ ਦੇ ਦੇਣਾ, ਬਣਾ ਦੇਣਗੇ ਉਹ।
ਠੀਕ ਏ, ਤੇ ਸਿਲਵਰ ਜਿਊਲਰੀ ਵੀ ਤੁਸੀ ਖਰੀਦੀ ਉਹਨਾ ਕੋਲ, ਕਦੀ-
ਨਹੀ- ਨਹੀ, ਸਿਲਵਰ ਨਹੀ ਅਸੀ ਖਰੀਦੀ ਕਦੇ- ਨਾ- ਨਾ, ਬੱਚਿਆਂ ਲਈ ਹਲੇ ਤਾਂ ਨਹੀਂ ਖਰੀਦੀ
ਅਛਾ- ਅਛਾ ਮੈਨੂੰ ਐ ਸੀ ਕਿ ਮੈ ਪਾਇਲ- ਪਾਇਲ ਤੇ ਚਲੋ ਮੈਨੂੰ ਲਗਦਾ। ਸਹੀ ਆਉਂਦੀਆਂ ਹੋਣਗੀਆਂ, ਉਹਦੇ 'ਚ ਕੀ ਨਕਲੀ ਅਸਲੀ ਹੁੰ
ਆਹੋ ਤੇ ਸਹੀ ਹੁੰਦੀਆਂ ਨੇ, ਅਗਰ ਤੁਸੀਂ ਆਪਣੀ ਪਸੰਦ ਦੀ ਡਿਜਾਇਨ ਕਰਾਉਣੀ, ਉਹ ਵੀ ਕਰਾ ਦੇਣਗੇ ਤੁਹਾਨੂੰ
ਨਹੀ ਉਹ ਤੇ ਚਲੋ, ਅੱਛੇ ਹੀ ਆਉਦੇ ਨੇ- ਸਾਰੀ, ਉਹਦੇ 'ਚ ਜਿਆਦਾ ਇਸ਼ੂ ਹੈ। ਨੀ ਚੁ- ਕਿ ਮੈਂ, ਗਿਫਟ ਹੀ ਕਰਨੀਆਂ ਨੇ।
ਹਾਂਜੀ- ਹਾਂਜੀ ਕੋਈ ਨਹੀਂ, ਅੱਛੇ ਡਿਜ਼ਾਇਨ ਮਿਲ ਜਾਂਦੇ, ਸਟੋਨ ਵਾਲੇ ਮਿਲ ਜਾਂਦੇ ਨੇ, ਬਿਨਾਂ ਸਟੋਨ ਤੋਂ ਹੀ ਮਿਲ ਜਾਂਦੇ ਨੇ ਕਈ ਤਾਂ
ਹਾਂਜੀ -ਹਾਂਜੀ, ਉਹ ਹੈਗੀ ਮੇਰੀ ਭਤੀਜੀ ਹੈਗੀ, ਦਸ ਕੁ ਸਾਲ ਦੀ ਜ਼ਿਆਦਾ ਹੈਵੀ ਵੀ ਨਹੀਂ ਚਾਹੀਦੀਆਂ, ਸੋਹਣੀਆਂ ਜਿ ਡੀਸੈਂਟ ਜਿ ਚਾਹੀਦੀਆਂ ਨੇ ਜਿਹੜੀਆਂ
ਹਾਂਜੀ- ਹਾਂਜੀ ਹਾਂ, ਹਾਂ ਉਹ ਤੁਹਾਨੂੰ ਮਿਲ ਜਾਣਗੀਆਂ। ਇੱਕ ਦੋ ਹੀ ਮਤਲਬ ਕਿ ਘੁੰਘਰੂ ਲੱਗੇ ਹੋਣਗੇ ਆਵਾਜ਼ ਨੀ ਆਏਗੀ ਜ਼ਿਆਦਾ
ਹਾਂ ਹਾਂਜੀ ਬ ਜ਼ਿਆਦਾ ਹੈ ਵੀ ਨਹੀਂ ਜ਼ਿਆਦਾ ਹੈਵੀ ਨਹੀਂ ਚਾਹੀਦੀਆਂ, ਪਰ ਉਹ ਵੀ ਨਾ ਹੋਣ ਨਾ, ਜਿਹੜੇ ਪਾਏ -ਪਾਏ ਦਾ ਕਲਰ ਚੇਜ ਹੋ ਜੇ, ਉਹ ਵੀ ਬੜੀਆਂ ਬੇਕਾਰ ਲਗਦੀਆਂ ਨੇ, ਉਹਨਾਂ ਦਾ ਕਲਰ ਨਹੀ ਚੇਂਜ ਹੋਣਾ ਚਾਹੀਦਾ-
ਨਹੀਂ ਕਲਰ ਨਹੀਂ ਚੇਂਜ ਹੋਏਗਾ, ਤੁਸੀਂ ਵੇਖ ਲੈਣਾ, ਅੱਛੀ ਮਿਲ ਜਾਵੇਗੀ। ਗਨੂੰ
ਉਹੀ ਨਾ, ਚਲੋ ਤੁਸੀ ਕਹਿੰਦੇ ਹੋ ਤੇ ਫਿਰ ਮੈ ਉਹਦੇ ਕੋਲ ਟਰਾਈ ਕਰਾਂਗੀ। ਪਰ ਮੈਂ ਸੋਚ ਰਹੀ ਹਾਂ ਤੁਹਾਨੂੰ ਹੀ ਕਲਿਆਣ ਜਵੈਲਰਜ਼ ਤੇ, ਤੁਹਾਨੂੰ ਹੀ ਨਾਲ ਲੈ ਜਾ ਸਕੂਟੀ ਤੇ।
ਹਾਂਜੀ ਕੋਈ ਨੀ ਜ਼ਰੂਰ, ਜਦ ਟਾਈਮ ਲੱਗਾ ਤੁਹਾਨੂੰ ਦੱਸ ਦੇਣਾ ਮੈਨੂੰ, ਤੁਸੀ ਦੱਸ ਦੇਣਾ ਨਾ ਜਿਸ ਟਾਈਮ ਜਾਣਾ। ਫਿਰ ਮੈਂ ਆਪਣਾ, ਕੰਮ ਕੂਮ ਨਿਪਟਾ ਕੇ ਤੁਹਾਡੇ ਨਾਲ-
ਹਾਂ ਅਗਲੇ- ਅਗਲੇ ਵੀਕ ਦਾ ਬਣਾ ਲਈਏ ਕਮਿੰਗ- ਟਿਊਜ਼ਡੇ ਦਾ, ਟਿਊਜ਼ਡੇ ਨੂੰ ਮੈ ਫ੍ਰਰੀ ਹੈਗੀ ਹਾਂ ਮੇਰੇ ਹਸਬੈਂਡ ਨੇ ਬਾਹਰ ਜਾਣਾ ਹੈ। ਤੇ ਫੇਰ, ਸਾਰਾ ਦਿਨ ਮੈਂ ਫਰੀ ਰਹਾਂਗੀ, ਬੱਚਿਆਂ ਦਾ ਸਕੂਲ ਸ਼ੁਰੂ ਹੋ ਜਾਏਗਾ। ਉਹਨਾਂ ਨੂੰ ਸਕੂਲ ਡਰੋਪ ਕਰਕੇ, ਆਪਾਂ ਬਾਰਾਂ ਕੁ ਵਜੇ ਚਲਾਂਗੇ, ਇਕ ਰਾਊਂਡ ਕਲਿਆਣ ਤੇ ਮਾਰ ਆਵਾਂਗੇ, ਤੇ ਆ ਕੇ- ਫਿਰ ਲਕਸ਼ਮੀ ਤੋਂ ਖਰੀਦ ਲਵਾਂਗੇ, ਜੋ ਸਾਨੂੰ ਚੰਗਾ ਲਗੇਗਾ, ਹਨਾ।
ਠੀਕ ਹੈ, ਠੀਕ ਹੈ, ਕੋਈ ਨਹੀ ਦੱਸ ਦਿ- ਹਾਂ ਕੋਈ ਨਹੀ ਜਰੂਰ।
ਠੀਕ ਹੈ, ਹੁਣ ਥੋੜਾ ਜਿਹਾ ਮੈਨੂੰ ਰਿਲੈਕਸ ਹੋ ਗਿਆ ਵਰਨਾ ਮੈਨੂੰ ਬਹੁਤ ਸਟਰ੍ਰੈਸ ਹੋ ਗਿਆ ਸੀ ਕਿ ਕਦੀ ਜੂਲਰ ਕੋਲ ਜਾਣਾ ਪਏਗਾ, ਤੇ ਮੈਂ ਜਾਵਾਂਗੀ ਕਿਵੇ। ਕਿਦੇ ਨਾਲ ਜਾਵਾਂਗੀ
ਦੱਸ ਦਿਨਾ ਮੈਨੂੰ ਜਾਣਾ ਏ ਤੇ, ਮੈ ਆ ਜਾਗੀ ਫੇਰ ਰੇਡੀ ਹੋਕੇ-
ਠੀਕ ਹੈ, ਵੈਸੇ ਲਕਸ਼ਮੀ ਵਾਲੇ ਕੋਲੋ ਮਤਲਬ ਅਗਰ ਗੋਲਡ ਕੋਆਇਨ ਲੈ ਨਾ ਹੋਵੇ, ਮਿਲ ਜਾਦਾ।
ਆਹੋ ਤੁਸੀਂ ਕੋਈ ਨੀ ਕੋਈ ਦੇਖ ਲੈਣਾ, ਅਸੀ ਤੇ ਵੈਸੇ ਉਹ ਹੀ ਲੈਨੇ ਆ, ਸਿਲਵਰ ਦਾ ਹੀ ਲੈਨੇ ਆ ਜਿਆਦਾ।
ਆਹ ਸਿਲਵਰ ਮਤਲਬ ਉਹੀ, ਸਿਲਵਰ ਗੋਲਡ ਸਿਲਵਰ ਦੇ ਸਿਲਵਰ ਦੇ ਸਾਨੂੰ ਚਾਹੀਦੇ ਨੇ, ਅੱਗੋਂ ਫੈਸਟੀਵਲ ਸੀਜਨ ਆਉਣਾ ਹੈ, ਤੇ ਉਹ ਵੀ ਚਾਹੀਦਾ ਹੀ ਨੇ
ਹੂ, ਕੋਈ ਨਹੀਂ ਦੇਖ ਲੈਣਾ ਤੁਸੀੇ ਡਿਜ਼ਾਈਨ, ਅੱਛੇ ਬਣੇ ਹੋਂਦੇ ਨ
ਠੀਕ ਹੈ, ਅਜ ਕਲ੍ ਉਹ ਵੀ ਕਿੰਨਾ ਚਲਿਆ ਹੋਯਾ ਨਾ, ਤੁਹਾਡੇ ਨਾਮ ਦਾ ਅਲਫਾਬੈਟ। ਗੋਲਡ ਦਾ ਲੈਲੋ, ਭਾਵੇਂ ਸਿਲਵਰ ਦਾ ਲੈ ਲੋ, ਉਹ ਵੀ ਮੇਰਾ ਲੈਣ ਤੇ ਮਨ ਹੈਗਾ।
ਹੂ, ਮੇਰੀ ਗੁੜੀਆਂ ਦਾ ਹੈਗਾ ਵੱਡੀ ਵਾਲੀ ਦਾ ਹੂ, ਨੂਰ ਨਾ ਹਾਂ ਪਾਇਆ ਹੋਇਆ ਤੇ ਅਛਾ ਲਗਦਾ।
ਤੇ ਉਹਦਾ ਮਤਲਬ ਲਾਈਫ ਹੈਗੀ, ਅਛੀ ਲਾਈਫ ਹੈ। ਰੋਜ਼ ਪਾਇਆ ਹੋਏ ਕੋਈ ਦਿੱਕਤ ਤੇ ਨੀ, ਕਲਰ ਵਲਰ ਤੇ ਨੀ ਚੇਂਜ ਹੁੰਦਾ, ਚਾਂਦੀ।
ਨਹੀ ਨਹੀ, ਉਹ ਚੇਜ ਨਹੀ ਹੁੰਦਾ, ਕਾਫੀ ਟਾਈਮ ਹੋ ਗਿਆ ਮੈਨੂੰ ਬਣਵਾਇਆ।
ਹੈਨਾ ਉਹ ਫੇਰ ਵਧੀਆ ਹੋ ਗਿਆ ਫੀਡਬੈਕ- ਅਛਾ, ਮੈ ਉਹ ਮੈ ਕਈ ਦਿਨਾਂ ਤੋ ਸੋਚ ਰਹੀ ਸੀ ਕਿ ਅਸੀ ਉਹ ਬਣਵਾ ਲਈਏ।
ਹਾਂਜੀ
ਤੇ ਪਰ, ਅਛਾ- ਅਛਾ ਮਤਲਬ ਗਲੇ 'ਚ ਵੀ ਕੋਈ ਨਿਸ਼ਾਨ ਨੀ ਆਉਦਾ ਚਾਂਦੀ ਦਾ, ਕਲਰ ਕੁਲਰ ਦਾ- ਕੋਈ ਚੇਜ-
ਕੋਈ ਨਿਸ਼ਾਨ ਨਹੀਂ ਆਂਦਾ, ਅਗਰ ਤੁਸੀਂ ਫੁਲ ਨੇਮ ਦਾ ਬਣਾਉਣਾ, ਉਹ ਵੀ ਬਣ ਜਾ, ਖਾਲੀ ਇੱਕ ਵਰਡ ਦਾ ਬਣਾਉਣਾ ਉਹ
ਨਹੀਂ ਮੇਰਾ ਮਨ ਹੈ ਇੱਕ ਅਲਫਾ ਬੈਟ ਮੈਂ ਆਪਣੇ ਹਸਬੈਂਡ ਨੂੰ ਗਿਫਟ ਕਰ ਦਾਂਗੀ ਉਹਨਾਂ ਦਾ ਬਰਡੇ ਆ ਰਿਹਾ
ਅੱਛਾ -ਅੱਛਾ, ਕੋਈ ਨੀ ਸੋਹਣਾ ਲੱਗਦਾ ਪਾਇਆ ਉਹ ਵੀ ਹੂੰ -
ਨਹੀ ਇਹ ਤੁਸੀ ਅਛਾ ਸੁਜੈਸ਼ਨ ਦਿੱਤਾ ਵੇ, ਨਾਮ ਵਾਲਾ ਨਾ-
ਹਾਂਜੀ- ਹਾਂਜੀ ਕੋਈ ਨੀ, ਬਣਵਾ ਲੋੋ ਤੁਸੀ ਹੂੰ -
ਚਲੋ ਠੀਕ ਹੈ, ਫਿਰ ਟਿਊਜ਼ਡੇ ਦਾ ਆਪਾਂ ਡਨ ਰੱਖਦੇ ਹਾਂ, ਤੁਸੀਂ ਮੈਂ ਤੁਹਾਨੂੰ ਮੈਸੇਜ ਕਰ ਦਾਂਗੀ ਇੱਕ ਵਾਰੀ ਮੰਡੇ ਈਵਨਿੰਗ ਅਗਰ ਤੁਸੀ ਬਿਜੀ ਨਾ ਹੋਵੋ ਤੇ-
ਹਾਂਜੀ, ਬਿਲਕੁਲ।
ਚਲਣੇ ਆ ਠੀਕ ਹੈ, ਮੈ ਤੁਹਾਨੂੰ ਪਿੱਕ ਕਰ ਲਾਂਗੀ, ਫੇਰ ਤੁਸੀ ਮੈਨੂੰ ਲੈ ਜਾਣਾ ਲਕਸ਼ਮੀ ਜਵੈਲਰ ਕੋਲ। ਠੀਕ ਹੈ ਦੀਦੀ, ਓਕੇ ਜੀ ਸਤਿ ਸ੍ਰੀ ਅਕਾਲ। ਹ
ਹ